ਹੈਲੋ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
ਹੋਰ ਠੀਕ ਠੀ- ਠਾਕ ਹੋ, ਹਾਂ ਵਧੀਆ ਤੁਸੀਂ ਸੁਣਾਓ? ਫੋਨ ਆ ਰਿਹਾ, ਰਿਤਿਕ ਦਾ ਵਿੱਚ,
ਹਾਂਜੀ
ਹਾਂਜੀ, ਹਾਂ -ਹਾਂ ਠੀਕ ਆ, ਤੁਸੀਂ ਸੁਣਾਓ?
ਵਧੀਆ -ਵਧੀਆ ਕੀ ਕਰਦੇ?
ਅੱਛਾ, ਇੱਕ ਮੈਂ ਬਸ ਆਪਣੇ ਘਰ ਦੇ ਕੰਮ, ਹੀ ਲੱਗੀ ਹੋਈ ਸੀ।
ਅੱਛਾ -ਅੱਛਾ ਤੇ ਤਲੀਆਂ ਚੀਜ਼ਾਂ ਬਾਰੇ, ਕੀ ਕਹਿਣਾ ਚਾਹੁੰਦੇ ਤੁਸੀਂ, ਖਾਣੀਆਂ ਚਾਹੀਦੀਆਂ, ਜਾਂ ਨਹੀਂ ਖਾਣੀਆਂ ਚਾਹੀਦੀਆਂ
ਕੈਂ, ਕਿਹੜੀ ਵਾਲੀ
ਤਲੀਆਂ ਚੀਜ਼ਾਂ, ਹੁੰਦੀਆਂ ਨਾ ਫਾਸਟ -ਫੂਡ
ਤਲੀਆਂ ਚੀਜ਼ਾਂ -ਤਲੀਆਂ ਚੀਜ਼ਾਂ ਤੇ ਨੁਕਸਾਨਦਾਇਕ, ਹੈਗੀਆਂ ਨੇ ਜੀ ਟਰੇਨ ਦੇ ਵਿੱਚ, ਹਾਂ ਵੈਸੇ ਐਸੀ ਨਹੀਂ, ਖਾ ਸਕਦੇ ਹੋ ਪਰ, ਆਪਣੇ ਘਰ ਦੇ ਬਣਾਏ ਹੋਏ ਸਮਾਨ ਹਾਂ, ਅਗਰ ਜੇ ਬਾਹਰ ਹਾਂ-ਹਾਂ ਬਾਹਰ ਦੇ ਸਮਾਨ ਦੇ, ਅਸੀਂ ਵੀ, ਨਹੀਂ ਖਾਣੇ ਚਾਹੀਦੇ ਕਿਸੇ ਨੂੰ ਵੀ
ਹਾਂਜੀ, ਦੇਖੋ ਨਾ ਉਹਨਾਂ ਦਾ, ਬਾਹਰਲਾ ਸਮਾਨ ਦੇਖੋ ਆਪਾਂ ਘਰ ਵਿੱਚ, ਸਬਜ਼ੀ ਲੈ ਕੇ ਆਉਂਦੇ ਹਾਂ ਸ਼ਾਮ, ਦੀ ਚਾਹੇ ਸੁਬਾਹ ਦੀ ਉਹਨੂੰ ਆਪਾ, ਪਹਿਲਾਂ ਤਾਂ ਜਦੋਂ ਲੈ ਕੇ ਆਉਂਦੇ ਆ, ਉਦੋਂ ਧੋੋਂਣੇ ਆ ਫਿਰ ਇਸ ਤੋਂ ਬਾਅਦ, ਜਦੋਂ ਕੱਟਦੇ ਹਾਂ ਆਪਾਂ ਇਸ ਤੋਂ ਬਾਅਦ ਵੀ ਧੋਣੇ ਆ ਹਨਾ ਹਾਂ, ਆਪਾਂ ਕਹਿੰਦੇ ਹਾਂ ਵੀ ਘਰੇ ਆਪਾਂ, ਸਫ਼ਾਈ ਨਾਲ ਕੰਮ ਕਰੀਏ ਚਲੋ ਬਾਹਰ ਤਾਂ, ਜਿਹੋ -ਜਿਹਾ ਕੁਛ ਹੁੰਦਾ- ਹੁੰਦਾ ਹੀ ਹੈ ਘਰ ਦੇ ਵਿੱਚ ਆਪਾਂ ਕਹਿਣੇ ਬੱਚ ਬੱਚਿਆਂ ਨੇ ਖਾਣਾ, ਬਜ਼ੁਰਗਾਂ ਨੇ ਖਾਣਾ, ਖੁੱਦ ਵੀ ਖਾਣਾ, ਹਨਾ ਚੰਗੀ ਤਰ੍ਹਾਂ ਸਾਫ਼ ਕਰਕੇ ਕੇ ਉਹਨੂੰ, ਆਪਾਂ ਤੇਲ ਜਦੋਂ ਪਾਉਨੇ ਆ ਤੜਕੇ ਦੇ ਵਿੱਚ ਹਾਂਜੀ--ਹਾਂਜੀ
ਅੱਜ ਠੀਕ, ਲੱਗਦਾ ਹੈਗਾ ਏਦੇ ਵਿੱਚ
ਹਾਂਜੀ -ਹਾਂਜੀ ਸਵਾਦ ਵੀ ਦੇਖੋ, ਕਿੰਨਾ ਆਉਂਦਾ ਹੈ ਘਰ ਦੇ ਖਾਣੇ ਦਾ ਨਾ ਫਿਰ
ਹਾਂਜੀ -ਹਾਂਜੀ ਬਾਹਰ ਦੀ ਤਾਂ ਬਸ ਦੇਖੋ ਨਾ, ਤੁਸੀਂ ਉਹਨਾ ਨੇ ਇੰਨੇ ਗੰਦੀ ਤਰ੍ਹਾਂ
ਹਮ -ਹਮ ਹਾਂਜੀ -ਹਾਂਜੀ
ਹਾਂ ਉਹ ਤੇ, ਬਸ ਬੁਰਾ ਹਾਲ ਹੈਗਾ, ਔਰ ਬਿਮਾਰ ਵੀ ਹੋ ਜਾਂਦੇ ਨੇ ਜੇ ਬਾਹਰ ਦੇ, ਜ਼ਿਆਦਾ ਸਮਾਨ ਖਾਓਗੇ ਤੇ, ਬਿਮਾਰ ਹੀ ਹੋ ਜਾਓਗੇ
ਪਹਿਲਾਂ ਛੋਟੇ ਬੱਚਿਆਂ ਨੂੰ ਦੇਖੋ ਹਨਾ, ਆਪਾਂ ਪੁਰਾਣੇ ਜਮਾਨੇ ਦੀ ਵੀ ਗੱਲ ਕਰੀਏ ਜਾਂ, ਪਹਿਲਾਂ ਵਾਲੇ ਮਾਹੌਲ ਦੀ, ਵੀ ਗੱਲ ਕਰੀਏ ਤਾਂ ਪਹਿਲੇ ਵਾਲੇ ਬੱਚਿਆਂ ਨੂੰ, ਕਦੇ ਤੇ ਤੇਜ਼ਾਬ ਨਈ ਬਣਿਆ ਸੀਗਾ ਹੁਣ ਦੇ ਬੱਚੇ, ਨਿੱਕੇ- ਨਿੱਕੇ ਬੱਚੇ ਆ ਤੇ ਟਿੱਡ ਵ ਕੇ ਬੈਠਣ ਦੇ ਆ ਕਹਿ ਦਿੰਦੇ, ਆ ਕਿ ਤੇਜਾਬ ਬਣਿਆ ਪਿਆ ਹੈਗਾ ਹਨਾ, ਪਹਿਲੇ ਨਹੀ ਹੁੰਦਾ ਸੀਗਾ, ਪਹਿਲਾਂ ਬਜ਼ੁਰਗ ਹੁੰਦੇ ਸੀ। ਜਿਹੜੇ ਚਾਲੀ- ਪੰਜਾਹ ਸਾਲ ਦੇ ਆ ਪੰਜਾਹ, ਤੋਂ ਵੀ ਉੱਪਰ ਟੱਪ ਜਾਂਦੇ ਸੀਗੇ ਉਹਨਾਂ ਨੂੰ, ਕੋਈ ਰੋਗ ਲੱਗਦਾ ਸੀਗਾ। ਹਨਾ ਉਹਨਾਂ ਨੂੰ, ਕੋਈ ਰੋਗ ਲੱਗਦਾ ਸੀ ਉਹ ਵੀ ਤਾਂ ਵੀ ਚਲੋ, ਉਮਰ ਦਾ ਲਿਆ ਹੋ ਜਾਂਦਾ ਸੀ। ਹਨਾ।
ਚੰਗੇ ਭਲੇ ਲੱਗਦੇ ਸੀ। ਤਾਂ ਵੀ ਉਹ ਪਰ ਅੱਜ- ਕੱਲ੍ਹ ਦੇ ਤੇ ਦੇਖੋ ਛੋਟੇ -ਛੋਟੇ ਬੱਚੇ ਹੀ, ਬਿਮਾਰੀਆਂ ਚ
ਬਿਮਾਰੀਆਂ ਚ ਹਨਾ, ਨਾ ਹਸਪਤਾਲ ਚ ਜੇ ਕਿਸੇ ਡਾਕਟਰ ਕੋਲ ਵੀ, ਦਵਾਈ ਲੈਣ ਜਾਂਦੇ, ਤਾਂ ਉੱਥੇ ਵੀ ਬੱਚੇ ਬੈ ਕਹਿਦੇ, ਦਵਾਈ ਲੈਣ ਆਏ ਹੁੰਦੇ ਆ ਕਿਸੇ ਵੱਡੇ, ਹੋਸਪਿਟਲ ਚ ਜਾਵੜੀਏ, ਉੱਥੇ ਵੀ ਲੈਣਾ ਤੇ ਲੈਣਾ, ਲੱਗੀਆਂ ਪਈਆਂ ਨੇ ਹਨਾ ਕਿਉਂ ਹੋਈਆਂ ਨੇ ਕਿਉਂ, ਆ ਜਿਹੜੀਆਂ ਗੰਦੀਆਂ ਤਲੀਆਂ ਚੀ ਜ਼ਾਂ ਖਾਂਦੇ ਬੱਚੇ, ਕਿੰਨਾ ਨੁਕਸਾਨ ਕਰਦੇ ਆ ਹਨਾ, ਆਪ ਦੇ ਸਰੀਰ ਦਾ ਹਨਾ, ਇੱਕ ਬੱਚਾ ਚਾਲੀ ਰੁਪਏ ਦਾ, ਬਰਗਰ ਲੈ ਕੇ ਆ ਰਿਹਾ ਬੈਠ ਕੇ ਕੈਆ ਕਿਸੇ ਨੂੰ ਦੇ ਵੀ ਨੀ ਰੈਯਾ ਵੀ ਮੈਂ ਕੱਲਾ ਖਾਊਗਾ ਤੇ ਓਦਾ ਕੋਈ ਫੈਦਾ ਓਵੀ ਚਾਲੀ ਰੁਪਏ ਦੀ ਸਬਜ਼ੀ ਐ ਜੇੜੀ ਆ ਆਪਾਂ ਸ਼ਾਮ ਨੂੰ ਕਰੇ ਲਾਈਏ ਹੈਨਾ ਤੋ ਓ ਸਾਰਾ ਪਰਿਵਾਰ ਮਿਲ ਕੇ ਖਾ ਸਕਦੇ ਆ ਆਪਾਂ ਏਨੀ ਸਬਜ਼ੀ ਬਣ ਜਾਂਦੀ ਐ।
ਬਿਲਕੁਲ ਜੀ ਬਿਲਕੁਲ-ਬਿਲਕੁਲ।
ਕਿੰਨਾ ਫੈਦਾ ਉਸ ਚੀਜ਼ ਦਾ ਔਰ ਕੱਰ ਦੇ ਵਿੱਚ ਦੇਖੋ ਹਰੇਕ ਕੱਰ ਦੇ ਵਿੱਚ ਦੁੱਧ ਵੀ ਹੁੰਦਾ ਐ, ਦਹੀਂ ਵੀ ਹੁੰਦੀ ਏ, ਲੱਸੀ ਵੀ ਹੁੰਦੀ ਏ ਆਮ ਚੀਜ਼ਾਂ ਨੇ ਕਿੰਨਾ ਪੌਸ਼ਟਿਕ ਤੱਤ ਏਨਾਂ ਵਿੱਚ ਨਾ ਹੈਨਾ ਪਰ ਬੱਚੇ ਇਨੂੰ ਖਾਣਾ ਨੀ ਚਾਹੁੰਦੇ ਹੈਗੇ ਹਾਂ। ਹਾਂ ਬੱਚਿਆਂ ਵਾਸਤੇ ਵੀ, ਵੱਡਿਆਂ ਵਾਸਤੇ ਵੀ, ਬਜ਼ੁਰਗਾਂ ਵਾਸਤੇ ਵੀ ਹਨਾ। ਅੱਜ-ਕੱਲ ਤਾਂ ਬਜ਼ੁਰਗ ਵੀ ਦੇਖੋ ਕੋਈ ਨਿਊਡਲ ਖਾਈ ਜਾਂਦਾ ਐ ਕੋਈ ਬਰਗਰ ਖਾ ਰੈਯਾ ਏ ਕੋਈ ਮੋਮੋਸ ਖਾ ਰੈਯਾ ਏ ਹੈਨਾ ਬਜ਼ੁਰਗਾਂ ਦੇ ਹਾਲਤ ਦੇਖੋ ਕੀ ਬੱਚਿਆਂ ਨੂੰ ਸਮਝਾ ਦੇਣਗੇ ਓ ਹੈਨਾ। ਬੱਚੇ ਤਾਂ ਵੱਡਿਆਂ ਤੋਂ ਸਿੱਖਦੇ ਨੇ, ਹੈਨਾ ਹੂੰ। ਤੇ ਵੇਖੋ ਓਥੇ ਬੁਜ਼ੁਰਗ ਖਾ ਰਹੇ ਨੇ ਰੇੜੀ ਤੇ ਖੜੇ ਨਾਲੇ ਦਿਖ ਰੈਯਾ ਓਥੇ ਗੰਦਆਂ ਮੱਖਾਂ ਬੈਠ ਰਹੀਆਂ ਧੂੜ ਉੱਡ ਰਹੀ ਆ ਕਿੱਥੇ-ਕਿੱਥੇ ਓ ਖੁਜਲੀ ਕਰ ਰਹੇ ਆ ਅਪਦੇ ਔਰ ਓ ਖਾ ਰਹੇ ਨੇ ਹਨਾ।
ਹਾਂਜੀ ਚਲੋ ਏਨੂੰ ਫਿਰ ਜਾਂਦੇ ਨੇ ਫਿਰ ਡਾਕਟਰਾਂ ਕੋਲ। ਫਿਰ ਜਾਂਦੇ ਨੇ ਡਾਕਟਰਾਂ ਵੱਲ
ਜਾਂਨੇ ਆ ਸਈ ਏ ਨਾ ਅੱਜ-ਕੱਲ ਤਾਂ ਕਈ ਕਰਾਂ ਦੇ ਨੇ ਔਰਤਾਂ ਹੈਗੀਆਂ ਕੈਂਦੀਆ ਸ਼ਾਮ ਦਾ ਖਾਣਾ ਨੀ ਬਣ ਰਿਹਾ ਹੈਗਾ ਮੈਂ ਥੋਂ ਤੇ ਚਲੋ ਬਾਰ ਕੁੱਛ ਖਾ ਆਣੇ ਆ। ਬਾਰੋਂ ਚਲੋ ਕੁੱਛ ਖਾ ਆਣੇ ਓ ਦੋ ਦਿਨ ਆਪਾਂ ਏਕ ਏਕ ਦਿਨ ਚੀਜ਼ ਖਾ ਕੇ ਦਸ ਦਿਨ ਮੰਜੇ ਤੇ ਪਏ ਆ ਦਵਾਈ ਖਾ ਰਹੇ ਓਦਾ ਕੀ ਫੈਦਾ?
ਹਾਂ।
ਹਨਾ।
ਹੁਣ ਵੀ ਕਈ-ਕਈ ਐਸੇ ਹੈਗੇ ਨੇ ਸੰਡੇ ਤੇ ਓਨਾਂ ਨੇ ਬਾਹਰ ਹੀ ਰੈਣਾ ਹੈਗਾ ਪੂਰਾ-ਪੂਰਾ ਦਿਨ। ਹਾਂ।
ਹਾਂ ਵੈਸੇ ਕੁੰਮਣ ਫਿਰਨ ਨੂੰ ਦਿਲ ਕਰਦਾ ਐ ਕੁੰਮ ਫਿਰ ਲੋਓ ਆਪਦਾ ਰੋਟੀ-ਪਾਣੀ ਕਰੋਂ ਲੈ ਕੇ ਜਾਓ ਜਿੜਾ ਆਪ ਨੂੰ ਦਿਨ ਹੱਥੀਂ ਬਣਾਇਆ ਹੋਯਾ ਹਨਾ ਬੱਚੇ ਵੀ ਖਾਣ ਆਪ ਵੀ ਖਾ ਲਈਏ। ਹੈਨਾ ਹੁਣ ਏਦੇ ਵਿੱਚ ਆਪਾਂ ਕੈ ਦਿੰਦੇ ਆ ਬੱਚੇ ਫੇਰ ਜਾਦਾ ਹੋ ਜਾਂਦੇ ਨਾ ਜਦੋਂ ਬੱਚਿਆਂ ਨੂੰ ਵੀ ਮੰਮੀ ਪਾਪਾ ਜਦੋਂ ਆਪ ਖੁਦ ਕੈ ਰਹੇ ਆ ਜਦੋਂ ਕੋਈ ਰੋਕ ਨੀ ਰੈਯਾ ਫੇਰ ਖਾਓ
ਹਾਂ ਫਿਰ ਓਵੀ ਯਾ ਹਾਂਜੀ-ਹਾਂਜੀ ਜਿਸ ਤਰ੍ਹਾਂ ਅਸੀਂ ਕਰਾਂਗੇ ਉਸ ਤਰਾਂ ਈ ਸਾਡੇ ਬੱਚਿਆਂ ਨੇ ਕਰਨਾ ਅੱਗੋਂ ਦੇਖੋ
ਹੁਣ ਆਪਾਂ ਆਂਡ-ਗੁਆਂਢ ਚ ਦੇਖਦਿਆਂ ਕੋਈ ਕੈਂਦਾ ਸੀ ਫਲਾਨੀ ਥਾਂ ਕੁੰਮਣ ਗਏ ਸੀਗੇ। ਓਥੇ ਅਸੀ ਕੁੰਮ ਤਾਂ ਆਏ ਤੇ ਬੱਚੇ ਢਿੱਲੇ ਹੋ ਗਏ।
ਹਾਂ ਬਿਮਾਰ ਹੋ ਗਏ ਬ ਚੇ ਬਿਮਾਰ ਹੋ ਗਏ ਕਿਉਂਕਿ ਗੰਦਾ ਖਾਣਾ ਅੰਦਰ ਗਿਆ ਹਾਂ-ਹਾਂ ਗੰਦਾ ਖਾਣਾ
ਖਾਣਾ ਨੀ ਖਵਾਇਆ ਓਥੇ ਹੈਨਾ ਏਸ ਗੱਲ ਦਾ ਧਿਆਨ ਦੇਣਾ ਚਾਈਦਾ ਐ, ਹਾਂ ਦੇ ਦੇਖੋ ਕਿੰਨਾ ਗੰਦਾ ਖਾਣਾ ਹੁੰਦਾ ਏ, ਚਲੋ ਹਾਂ ਜੇੜੇ ਹੁਣ ਜਿਵੇਂ ਜੋਬ ਕਰਦੇ ਆ ਜੇੜੇ ਹੈਨਾ, ਜਾਂ ਜਿਨਾਂ ਦਾ ਪੀਜ਼ੀਆਂ ਵਿੱਚ ਚ ਰੈਣਾ ਹੁੰਦਾ ਹੈਗਾ ਵੀ ਨੀ ਬਣਦਾ ਖਾਣਾ ਕਈ ਵਾਰ ਹੈਨਾ ਕੰਮ ਈ ਐਸੇ ਹੁੰਦੇ ਐ। ਓਨਾਂ ਲਈ ਚਲੋ ਏਕ ਅੱਧੀ ਹਾਂ ਜਮਾਂ ਮਜਬੂਰੀ ਚ ਜਿੜਾ ਖਾ ਰਿਹਾ ਹੈਗਾ ਓਨੂੰ ਤਾਂ ਖਾਣਾ ਈ ਪੈਂਦਾ ਐ ਅਨਾ
ਹਾਂਜੀ ਪਰ ਫਿਰ ਵੀ ਉਹਨਾਂ ਨੂੰ ਵੀ ਹਾਂ ਹੂੰ ਹਾਂ ਹਾਂ ਬਸ ਉਹਨਾਂ ਨੇ ਸਾਰੀ ਦਿੱਤੀ ਹੁੰਦੀ ਨੇ ਫੈਸ ਫੈਸਿਲਿਟੀ ਬੱਚਿਆਂ ਨੂੰ ਸਭ ਕੁਛ ਮੇ ਮਿਲ ਜਾਂਦਾ ਉੱਥੇ ਇੰਤਜ਼ਾਮ ਉਹਨਾਂ ਨੂੰ
ਹੂੰ ਹੂੰ ਉਹੀ ਤਾਂ ਕਹਿ ਰੇ ਤੇ ਅੱਜ ਕੱਲ੍ਹ ਬੱਚੇ ਦੇਖੋ ਲੈ ਛੋਟੇ ਛੋਟੇ ਬੱਚੇ ਕੀ ਮਜਬੂਰੀ ਇਹਨਾਂ ਦੀ ਵੀ ਇਹਨਾਂ ਨੂੰ ਇਹ ਖਾਣਾ ਪੈ ਰਿਹਾ
ਉਹ ਉਹ ਤੇ ਬਸ ਸ਼ੌਕ ਹੁੰਦੇ ਨਾ ਫਤੂਰ ਬਚਿਆਂ ਨੂੰ ਬਸ ਹੁੰਦਾ ਵੀ ਅਸੀ ਬਾਜ਼ਾਰ ਦਾ ਖਾਣਾ ਐ ਨਾਲੇ ਹਾ ਅ
ਗੰਦਾ
ਮਾ ਪਿਓ ਨਾਲੇ ਨਾਲ ਰਲ ਜਾਂਦੇ ਨਾ ਬਸ ਫੇਰ ਬਾਜ਼ਾਰ ਜਦ ਜਦ ਬਜ਼ਾਰ ਦੇਖੋ ਰੋਜ਼ ਜਾਣਾ ਨਾ ਘੁੰਮਣ ਤੇ ਬੱਚਿਆਂ ਨੇ ਰੋਜ਼ ਹੀ ਬਜ਼ਾਰ ਦਾ ਖਾਣੈ ਜਦ ਹਾਂ ਅ
ਪਾ ਤਾਂ ਹੈਗੀ ਆ ਰੇਹੜੀ ਮੋਮੋਸ ਦੀ ਜਾਂ ਬਰਗਰ ਦੀ ਤੇ ਇੱਕ ਪਾਸੇ ਹੈਗੀ ਆ ਫਲਾਂ ਦੀ ਤੇ ਬੱਚਾ ਫਲ ਲਈ ਕਦੇ ਨੀ ਜਾਊਗਾ ਇਕੱਲਾ ਬਰਗਰ ਲਈ ਜਾਊਗਾ ਮੰਮੀ ਬਰਗਰ ਲੈਂਦੇ ਨਹੀਂ ਜਾਂਦੇ ਬੱਚੇ ਆਪਾਂ ਕਾਫ਼ੀ ਦੇਖਦੇ ਹੀ ਆ ਖੁਦ ਘਰਾਂ ਚ ਆਸ ਪਾਸ ਹੀ ਦੇਖ ਲਈਦਾ ਹਨਾ ਬੱਚੇ ਇਹੋ ਜਿਹੇ ਵੀ ਆ
ਕਿ ਸਵੇਰ ਦੇ ਨਾਸ਼ਤੇ ਚ ਬੱਚਿਆਂ ਨੂੰ ਖੁਦ ਆਪਣੇ ਹੱਥਾਂ ਨਾਲ ਖਿਲਾਓ ਫਰੂਟਸ ਵਗੈਰਾ ਕੱਟ ਕੁੱਟ ਕੇ ਦੋ ਉਹਨਾਂ ਨੂੰ ਪਲੇਟ ਭਰ ਕੇ ਖਿਲਾਓ ਔਰ ਠੀਕ ਰਹਿਣ ਕਿਉਂਕਿ ਅਗਰ ਬੱਚਿਆਂ ਨੂੰ ਦੋਗੇ ਪੇਰੈਂਟਸ ਤੇ ਤੇ ਤਾਂ ਹੀ ਬੱਚਿਆਂ ਨੂੰ ਆਦਤ ਪਊਗੀ ਨੀ ਤੇ ਕਿਵੇਂ ਕਿਵੇਂ ਆਦਤ ਪਏਗੀ ਜੇ ਤਾਂ ਅਸੀਂ ਆਪ ਦੇਵਾਂਗੇ ਬੱਚਿਆਂ ਨੂੰ ਕੱਟ ਕੇ ਸਮਾਨ ਪਲੇਟ ਵਗੈਰਾ ਚ ਪਾ ਕੇ ਤੇ ਤਾਈ ਹੀ ਉਹ ਖਾਣਗੇ ਜੇ ਅਗਰ ਅਸੀਂ ਆਲਸ ਕਰ ਜਾਵਾਂਗੇ ਤੇ ਫ਼ਿਰ ਕਿੱਥੇ ਖਾਣਗੇ ਬੱਚੇ ਪੇਰੈਂਟਸ ਦਾ ਵੀ ਤੇ ਪੂਰਾ ਫਰਜ਼ ਹੈਗਾ ਨਾ ਪੇਰੈਂਟਸ ਦਾ ਹਾਂ ਹਾਂ ਹਾਂ ਹਾਂ ਹਾਂ ਹਾਂਜੀ ਹਾਂਜੀ।
ਹਨਾ ਕਿੰਨਾ ਔਖਾ ਹੋ ਜਾਂਦਾ ਮਾਂ ਪਿਓ ਲਈ ਬਾਚ ਜਦੋਂ ਢਿੱਲੇ ਹੋ ਜਾਂਦੇ ਬੱਚੇ
ਫਿਰ ਫੇਰ ਡਾਕਟਰ
ਹਾਂ ਤੇ ਫੇਰ
ਡਾਕਟਰ ਵੀ ਮਨਾ ਕਰਦੇ ਨੇ ਹਾਂ ਡਾਕਟਰ ਵੀ ਮਨਾ ਕਰਦੇ ਹੈਗੇ ਨੇ ਉੱਥੇ ਤੇ ਡਾਕਟਰ ਦੇ ਸਾਹਮਣੇ ਤੇ ਹਾਂ ਹਾਂ ਕਰਦੇ ਨੇਗੇ ਹਾਂਜੀ ਜੀ ਹਾਂਜੀ ਨਹੀਂ ਲਿਆਵਾਂਗੇ ਨਹੀਂ ਖਿਲਾਵਾਂਗੇ ਨਹੀਂ ਖਿਲਾਵਾਂਗੇ
ਦਵਾਈ ਦੇ ਕੇ ਬੱਚੇ ਨੂੰ ਬੱਚਾ ਵੀ ਕਹਿੰਦਾ ਹੁਣ ਮੈਂ ਠੀਕ ਆ ਕਿਉ ਉਹ ਦੋ ਦਿਨ ਖਾਧਾ ਨੀ ਹੁੰਦਾ ਉਹਨੇ ਗੰਦਾ ਪੇਲਾ ਠੀਕ ਹੀ ਹੋਣਾ ਏ ਦੋ ਦਿਨ ਨਾ ਖਾਓ ਤੀਜੇ ਦਿਨ ਫੇਰ ਚਲੋ ਰੇਹੜੀ ਤੇ ਚਲੋ ਅੱਜ ਬੱਚਾ ਸਾਡਾ ਖਾਊਗਾ ਦੋ ਦਿਨ ਹੋ ਗਏ ਕੁੱਝ ਖਾਧਾ ਨੀ ਪੁੱਤ ਨੇ ਮੰਮਿਆ ਐਏ ਕਹਿੰਦੀ ਆ ਨਾ ਹਾਂ ਇੰਨੇ ਲਾਡ ਕਰੋ ਘਰ ਦਾ ਖਵਾਓ ਲਾਡ ਚਲੋ ਬੱਚੇ ਲਾਡ ਕਰਨ ਲਈ ਜਾਂਦੇ ਮਾਂ ਪਿਓ ਨਾਲ
ਹਾਂ ਹਾਂ ਹਾਂ ਹਾਂ ਹਾਂ ਹਾਂ ਹੋਰ ਕਿਆ
ਐਹੋ ਜਿਹਾ ਕਿਹੜਾ ਲਾਡ ਆ ਬੱਚੇ ਦੀ ਸਿਹਤ ਹੀ ਖਰਾਬ ਹੋ ਗਈ।
ਐਹ ਤੇ ਦੇਖੋ ਪੂਰਾ ਪਹਿਲੇ ਤੇ ਮਾਂ ਪਿਓ ਦਾ ਹੱਕ ਹੈਗਾ ਮਾਂ ਪਿਓ ਦਾ ਮਤਲਬ ਫਰਜ਼ ਬਣਦਾ ਹੈਗਾ ਪਹਿਲੇ ਬੱਚਿਆਂ ਦਾ ਧਿਆਨ ਰੱਖਣ ਉਸ ਉਸ ਤੋਂ ਬਾਅਦ ਫਿਰ ਹਾਂਜੀ ਬੱਚੇ ਤੇ ਬਾਅਦ ਚ ਕਰਨਗੇ ਨਾ ਜਿੱਦਾਂ ਪਹਿਲੇ ਤੇ ਮਾਂ ਪਿਓ ਨਾਲ ਰਲ ਜਾਣਗੇ।
ਡਲ ਜਾਣਗੇ ਉਹੀ ਤਾਂ ਗੱਲ
ਪਹਿਲਾਂ ਹੀ ਫੋਨ ਲਾਰ ਦੇਣਾ ਜਦੋਂ ਉਹ ਕਹਿ ਦੇਣਾ ਪਲ ਪਤਾ ਨੀ ਨਾ ਲੈ ਕੇ ਫਲਾਾਨਣੇ ਪਾਪਾ ਅੱਜ ਆਹ ਚੀਜ਼ ਲੈ ਆਈ
ਹਾਂਜੀ-ਹਾਂਜੀ, ਹਾਂ-ਹਾਂ-ਹਾ।
ਫਿਰ ਘਰੇ ਆ ਕੇ ਜਦੋਂ ਇਕੱਠੇ ਹੋ ਕੇ ਖਾਂਦੇ ਆ ਫਿਰ ਦੇਖ
ਹਾਂ-ਹਾਂ, ਬਸ ਜਨਾਨੀਆਂ ਥੋੜਾ ਆਲਸ ਕਰ ਜਾਂਦੀਆਂ ਨੇ ਨਾ।
ਹੂੰ, ਕਿੰਨੇ ਨੁਕਸਾਨ ਨੇ ਦੇਖੋ ਫਾਸਟ ਫੂਡ ਦੇ? ਸਾਹ ਲੈਣ ਚ ਦਿੱਕਤ ਆਉਂਦੀ ਹੈ, ਬੱਚਿਆਂ ਦੀ ਨੀਂਦ ਨਹੀਂ ਪੂਰੀ ਹੁੰਦੀ ਹੈਗੀਗੀ, ਨੀਂਦ ਕੀ ਪੂਰੀ ਜਦੋਂ ਪੇਟ ਹੀ ਦੁੱਖ ਰਿਹਾ, ਨੀਂਦ ਕਿੱਥੇ ਪੂਰੀ ਹੋਣੀ ਹੈ, ਰਾਤ ਦੀ ਹੈਨਾ।
ਔਰ ਇਤਨੇ ਕਮਜ਼ੋਰ ਹੈਗੇ ਨੇ ਅੱਜ-ਕੱਲ੍ਹ ਦੇ ਬੱਚੇ, ਦੇਖਲੋ ਤੁਸੀਂ ਫਾਸਟ ਫੂਡ ਫਾਸਟ ਫੂਡ ਖਾ ਕੇ ਇੱਕ ਤੇ ਉਹਨਾਂ ਦੀਆਂ ਅੱਖਾਂ ਕਮਜ਼ੋਰ।
ਪਹਿਲਾਂ ਲੋਕਾਂ ਨੂੰ ਫੇਫੜਿਆਂ ਦਾ ਨੀ ਪਤਾ ਹੁੰਦਾ ਸੀਗਾ, ਫੇਫੜੇ ਕੀ ਹੁੰਦੇ ਨੇ? ਤੇ ਹੁਣ ਸਭ ਕੁੱਛ ਪਤਾ ਹੈਗਾ ਲੀਵਰ ਕਿੱਥੇ ਹੁੰਦਾ, ਫੇਫੜੇ ਕਿੱਥੇ ਹੁੰਦੇ ਆ? ਹੁਣ ਸਭ ਕੁਛ ਦਿਖਦਾ, ਦੁਖਦਾ ਹੈਗਾ ਸਭ ਤਾਂ ਖ਼ਰਾਬ ਹੋ ਹੀ ਜਾਂਦੇ ਆ।
ਚਸ਼ਮੇ ਲੱਗੇ ਹੋ ਹੈਗੇ ਨੇ ਬਸ ਇਹ ਕਮਜ਼ੋਰੀ
ਕੀ ਆਏ ਕਹਿਣ ਲੱਗੇ ਕਮਜ਼ੋੂਰੀ ਗ ਨੇ ਇਹਨਾਂ ਨੂੰ
ਕਮਜੋਰੀ ਤੋਂ
ਬੀ ਇਹ ਦਿੱਕਤ ਹੀ ਹੈਗੀ ਆ ਹੋਰ ਕੀ ਹੈਆ?
ਹਾਂਜੀ। ਹਾਂਜੀ
ਰੋਕਦੇ ਨੀ ਫੇਰ ਵੀ ਬਸ, ਚਾਰ ਦਿਨ ਨਾ ਖਵਾ ਕੇ ਤੇ ਫੇਰ ਪੰਜਵੇਂ ਦਿਨ ਉਹੀ ਹਾਲ ਹੈ।
ਹਾਂਜੀ, ਚਲੋ ਫਿਰ-ਫਿਰ ਚਲੋ।
ਹਾਂਜੀ। ਹੁਣ ਦੇਖ ਲੋਂ ਪਨੀਰ ਹੈਗਾ। ਘਰ ਦੇ ਵਿੱਚ ਮੰਮੀ ਏ ਬਣਾ ਲੈਣਾ ਪਨੀਰ ਬੱਚਾ ਪਨੀਰ ਨੀ ਖਾਊਗਾ ਪਨੀਰ ਦੀ ਸਬਜ਼ੀ ਨਹੀਂ ਖਾਊਗਾ ਜਮਾ ਹੀ। ਉਹੀ ਬਰਗਰ ਦੇ ਵਿੱਚ ਛੋਟਾ ਜਿਹਾ ਪੀਸ ਪਨੀਰ ਦਾ, ਬੱਚੇ ਚਾਅ ਨਾਲ ਖਾਂਦੇ ਆ ਮੰਮੀ ਪਨੀਰ ਹੈ ਬਰਗਰ
ਹਾਂ, ਪਰ ਉ ਬੇਕਾਰ ਹੁੰਦਾ ਹੈ ਉਹਨਾਂ ਨੇ ਕੋਈ ਦੁੱਧ ਦਾ ਥੋੜ੍ਹਾ ਪਨੀਰ ਬਣਾ ਕੇ ਰਖਿਆ ਹੁੰਦਾ ਤੇ ਇਨੇ ਬਾਜ਼ਾਰ ਇਚ ਤੇ ਓਰੀਜਨਲ ਪਨੀਰ ਉਹਨਾਂ ਨੇ ਯੂਜ ਕਰਨਾ ਹੀ ਨੀ ਹੈਗਾ, ਉਹਨਾਂ ਨੇ ਤੇ ਸੋਇਆ ਪਨੀਰ ਹੀ, ਸੋਇਆ ਪਨੀਰ ਹੀ ਸੋਇਆ ਪਨੀਰ ਹੀ ਹੋਰ ਪਤਾ ਨੀ ਕਿਹੜੇ-ਕਿਹੜੇ? ਪਨੀਰ ਬਣਾ ਲੈਂਦੇ ਨੇ ਉਹ।
ਹਾਂ, ਪਤਾ ਨੀ ਕਿੰਨੇ ਕੈਮੀਕਲ ਪਾਉਂਦੇ ਹੈਗੇ ਆ ਗੰਦੇ ਪਿੱਲੇ ਹੈਨਾ। ਕਦੇ ਬਾਜ਼ਾਰ ਦਾ ਪਨੀਰ ਦੇਖਿਓ ਕਦੇ ਚਿੱਟਾ ਨਹੀਂ ਹੋਊਗਾ ਜਮਾ ਦੁੱਧ ਦੁਧ ਦਾ ਜਿਵੇ ਹੁੰਦਾ ਨਾ ਪਨੀਰ ਜਮਾ ਹੀ ਨੀ ਹੋਊਗਾ ਰੰਗ ਹੋਰ ਹੀ ਗੰਦਾ ਈ ਰੰਗ ਹੋਊਗਾ ਉਹਦਾ।
ਕਰੀਮੀ-ਕਰੀਮੀ ਕਲਰ ਹੂੰ, ਬਾਜ਼ਾਰ ਦਾ ਪਨੀਰ ਕਰੀਮੀ ਹੀ ਕਲਰ ਦਾ ਹੁੰਦਾ ਹੈ। ਔਰ ਅਸੀਂ ਘਰ ਬਣਾਵਗੇ ਕਿੰਨਾ ਵਰੈਸ਼ ਨਿਕਦਾ ਹੈਗਾ ਉ।
ਫਰੈਸ਼ ਨਿਕਲ ਹੈ। ਹਾਂ-ਹਾਂ। ਤੇ ਉਹਦਾ ਫਾਇਦਾ ਵੀ ਦੇਖੋ ਸਰੀਰ ਨੂੰ ਕਿੰਨੀ ਤਾਕਤ ਮਿਲਦੀ ਉਸਦੇ ਨਾਲ।
ਹਾ-ਹਾਂਜੀ, ਬਿਲਕੁਲ ਜੇ ਓਰੀਜਨਲ ਸਮਾਨ ਖਾਵਾਂਗੇ ਤੇ ਤਾਕਤ ਵੀ ਪੂਰੀ ਮਿਲੇਗੀ। ਜੇ ਖਾਵਾਂਗੇ ਅਸੀਂ ਇਹ ਆ ਜੇ ਡੁਪਲੀਕੇਟ ਚੀਜ਼ਾਂ ਤੇ ਫੇਰ ਉਹਦੇ ਨਾਲ ਨੁਕਸਾਨ ਹੀ ਏ।
ਹੂੰ-ਹੂੰ, ਨੁਕਸਾਨ ਹੀ ਹੈ ਹਾਂਜੀ ਹੂੰ-ਹੂੰ। ਬਸ ਇਹੀ ਪ੍ਰੈਫਰਸ ਕਰਦੇ ਆ ਵੀ ਬੱਚਿਆਂ ਨੂੰ ਨੀ ਇਹ ਚੀਜ਼ਾਂ ਦੇਣੀਆਂ ਚਾਹੀਦੀਆਂ ਨਾ ਹੀ ਆਪ ਖਾਣੀਆਂ ਚਾਹੀਦੀਆਂ ਹੈਨਾ ਬੱਚਿਆਂ ਦੀ ਸਿਹਤ ਤੋਂ ਪਹਿਲਾਂ ਆਪਦੀ ਵੀ ਸਿਹਤ ਹੈਗੀ ਆ, ਆਪ ਸਹੀ ਰਵਾਂਗੇ। ਤਾਂ ਬੱਚਿਆਂ ਨੂੰ ਫੇਰ ਹੀ ਸਹੀ ਰੱਖਾਂਗੇ ਨਾ, ਹਾਂਜੀ।
ਇੱਕ ਮਿਨਟ ਹੈਲੋ ਹਾਂਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ।